ਹੈਲੋ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਹੈ।
ਵਧੀਆ, ਤੁਸੀਂ ਸੁਣਾਓ।
ਠੀਕ ਜੀ ਠੀਕ, ਹੋਰ ਤੁਸੀਂ ਸੁਣਾਓ ਤੁਹਾਡੇ ਘਰ ਠੀਕ ਸਭ। ਘਰ ਦੇ ਸਭ ਠੀਕ ਹੈ। ਹਾਂ ਬਸ ਵਧੀਆ ਵਧੀਆ ਠੀਕ ਹੈ ਜੀ, ਤੁਸੀਂ ਸੁਣਾਓ, ਹੋਰ ਕੰਮ ਕਾਰਜ ਠੀਕ ਤੁਹਾਡਾ ਚੱਲ ਰਿਹਾ।
ਹਾਂਜੀ-ਹਾਂਜੀ।
ਅੱਛਾ, ਹੋਰ ਸਭ ਸਹੀ ਚੱਲ ਰਿਹਾ ਹੈ। ਹੋਰ ਸ਼ੋਪਿੰਗ-ਸ਼ੋਪਿੰਗ ਚੱਲ ਰਹੀ ਆ ਕੋਈ, ਮੈਂ ਤੁਹਾਡੇ ਕੋਲ ਨਾ ਇੱਕ ਇੱਕ ਰਾਏ ਲੈਣੀ ਸੀ ਜਾਂ ਕੁਛ, ਕੁਛ ਵੀ ਸਮਝੋ ਮਸ਼ਵਰਾ ਜਾਂ ਰਾਏ ਜਾਂ ਗੁੱਡ ਕੋਈ ਉਹਦੇ ਪੁਆਇੰਟਸ। ਬੀ ਤੁਸੀਂ ਕਿਹਨੂੰ ਪ੍ਰੈਫਰ ਕਰਦੇ ਹੋ ਜ਼ਿਆਦਾ ਔਨਲਾਈਨ ਸ਼ੋਪਿੰਗ ਨੂੰ ਕਰਦੇ ਹੋ ਜਾਂ ਔਫਲਾਈਨ ਕੀ ਮਤਲਬ ਕੀ ਚੰਗੀ ਹੈ ਤੁਹਾਡੇ ਲਈ ਕਿਹੜੀ ਸਾਨੂੰ ਕਰਨੀ ਚਾਹੀਦੀ ਹੈ। ਜਾਂ ਕਿਦੇ ਫਾਇਦੇ ਆ ਸਾਨੂੰ।
ਸਹੀ ਜੇ ਮੈਂ ਗੱਲ ਦੱਸਾਂ ਜੇ।
ਲ ਸ਼ੋਪਿੰਗ ਤੁ ਵਯ ਜ ਤ ਕਰ ਬ੍ਰ ਕਪੇ ਹੋ ਅ ਵਬਸ ਹੋ ਹਨ ਸ਼ੋਪਗ ਵਯ ਕੁਟੀ ਕਪੇ ਮਿਲ ਜਾਂ ਬ ਸਹੀ ਮਿਲ ਜਾਂਦਾ ਾ
ਕੋਂਸੀਂ ਸਾਡੇ ਕੋਲ ਆਓ ਫਿਰ ਉਹ ਮੰ
ਫਰ ਮੰਨਦੇ ਨੀ ਹੈਗੇ ਹਜੀ ਪਰ ਅੱਜ ਕੱਲ ਨਲਾਈਨ ਦੇ ਮਤਲਬ ਬਹੁਤ ਜ਼ਿਆਦੀ ਸਾਈਟਸ ਬਣ ਗਹੀ ਬਹੁਤ ਜ਼ਿਆਦੀ ਕੰਪਨੀ ਕਹਿ ਲਓ ਜਾਂ ਕੁਛ ਵੀ ਕਹਿ ਲਓ ਬਹੁਤ ਹਰ ਕਿਸੇ ਨੇ ਆਪਣੀ ਆਪਣੀ ਖੋਲੀ ਦੀ ਹੈ ਕਿਸੇ ਦਾ ਕੀ ਮਤਲਬ ਯਕੀਨ ਕੀਤਾ ਜਾਏ ਸਮਝ ਅੱਜ ਕਲ ਤੁਸੀਂ ਵੇਖੋ ਜਿਹ ਦੁਕਾਨਾਂੇ ਵੀ ਹੁੰ ਆ ਉਹ ਵੀ ਹਾਬ ਨਾਲਨ ਹੀ ਆਪਣਾ ਸਮਾਨ ਵੇਚਦੇ ਪ ਇਟ ਯੂਬ ਚਲ ਬਣਾ ਲੋਕੀਓ ਵਖ ਕੋਲ ਜਾਂਦੇ ਆ ਹਜੀ ਦਾ ਕੰਮ ਕਿੰਨਾ ਹਾਂਜੀ ਓਹੀ ਨ ਨਾਦਾ ਵੀ ਬਤ ਹਜੀ ਚੀ ਹਜੀ ਹਜੀ ਚੀ ਤੇ ਫਾਇਦਾ ਹੋਇਆ ਵੀ ਜਿਹੜੀ ਚੀਜ਼ ਸਾਨੂੰ ਨਹੀਂ ਲੱ ਅਦੀ ਨਾ ਅਸੀਂ ਉਹ ਉਹ ਕਰ ਸਕਦੇ ਹਾਂ ਬਈ ਬੜੀ ਵਧੀਆ ਲੱਭ ਜਾਂਦੀ ਹੈ ਸਾਨੂੰ
ਔਫਲਾਈਨ ਚ ਕੀ ਹੈ ਜੋ ਚੀਜ਼ ਤੁਹਾਨੂੰ ਚਾਹੀਦਾ ਉਹ ਤੁਸੀਂ ਵੱਖਰੀ ਵੱਖਰੀ ਦੁਕਾਨਾਂ ਤੇ ਜਾਓ ਕਿਤੇ ਤੁਹਾਨੂੰ ਕੁਛ ਪਸੰਦ ਨੀ ਆਉਂਦਾ ਕਿਤੇ ਕੁਛ ਨੀ ਲੇਕਿਨ ਔਨਲਾਈਨ ਚ ਇਹ ਕਿ ਤੁਸੀਂ ਇੱਕ ਜਗ੍ਹਾ ਤੇ ਬੈਠੇ ਜਾ ਹਰ ਹਰ ਜਗ੍ਹਾ ਛਾਨੀ ਜੋ ਕਿੰਨੀ ਸਾਰੀ ਵੈਬਸਾਈਟ ਕਿੰਨੇ ਐਪ ਨੇ ਜਿੱਥੇ ਤੁਹਾਨੂੰਧਆ
ਵ ਚਡਰ ਕਰ ਘਰ ਬੈਠੇ ਚ ਚਲੋ ਫਲਾਈਨ ਦਾ ਵੀ ਥੋੜਾ ਫਾਇਦਾ ਹੁੰਦਾ ਘੁੰਮ ਫਿਰ ਕੇ ਵੀ ਜੇ ਕੋਈ ਚੀਜ਼ ਲਈਏ ਥੋੜਾ ਪਤਾ ਲੱਗ ਜਾਂਦਾ ਫੈਬਰਿਕ ਵਗੈਰਾ ਕੁਿ ਵਗਰਾ ਸ ਮਕੀ ਦਾ ਪ ਲਗ ਫੋ ਰ ਲ ਆ ਚ ਹ ਹਰ ਚੀ ਆਪ ਪੁਆਇੰਟ ਹੈਗੇ ਆ ਵੀ ਸਹੀ ਵੀ ਹੈ ਅਤੇ ਕੁਛ ਨੁਕਸਾਨ ਵੀ ਹੈਗੇ ਆ ਔਫਲਾਈਨ 'ਚ ਥੋੜ੍ਹਾ ਟਾਈਮ ਸਾਡਾ ਜ਼ਿਆਦਾ ਜਾਂਦਾ ਹੈ ਇਹ ਆ ਵੀ ਘਰੋਂ ਸਾਨੂੰ ਸਪੈਸ਼ਲ ਜਾਣਾ ਪੈਂਦਾ ਹੈ ਹਮ ਇਹ ਆ ਜ਼ਰੂਰ ਪਰ ਪਹਿਲੇ ਲੋਕ ਸਾਰੇ ਇਸ ਤਰ੍ਹਾਂ ਹੀ ਕਰਦੇ ਸੀ ਹੁਣ ਤੇ ਇੱਕ ਟ੍ਰੈਂਡ ਹੀ ਹੋ ਗਿਆ ਕੀ ਨਲਾਈਨ ਦਾ ਅਸੀਂ ਵੀ ਮਤਲਬ ਹੋ ਗਏ ਸਾਨੂੰ ਵੀ ਸਹੂਲਤ ਮਿਲਣ ਦੇ ਕਾਰਨ ਅਸੀਂ ਵੀ ਕਹਿੰਦੇ ਮੰਗਵਾ ਲਓ ਜ ਨਲਾਈਨ ਮੰ ਚਾਲੋ ਘਰ ਬੈਠੇ ਚੀਜ਼ ਆਗੀ ਜਿਵੇਂ ਕੋਈ ਵੱਡੀ ਚੀਜ਼ ਲੈਣੀ ਤੇ ਉਹ ਬੰਦੇ ਨੂੰ ਫਲਾਈਨ ਹੀ ਲੈਣੀ ਚਾਹੀਦੀ ਹੈ ਬਈ ਜਦ ਕੁਆਲਿਟੀ ਵਾਲੀਆ ਠੀ ਜੀੀ ਜ਼ਿਆਦਾ ਦੇਰ ਨਿਕਲਣ ਵਾਲੀ ਹਾਂ ਇਹ ਚੀਜ਼ ਹੈ ਨਾ ਫੇਿਰ ਉਹ ਦੁਕਾਨਦਾਰ ਕਹਿੰਦੇ ਵੀ ਸਾਡੇ ਕੋਲ ਥੋੜਾ ਲਗਾਏਓ ਹ ਵਾਰ ਅਸੀ ਕੁ ਸਮਾਨ ਮੰਗਣਾ ਸੀ ਹਜੀ ਹਾਂਜੀ ਉਸਦ ਕ ਡਲੀਵਰੀ ਕਰਨ ਪਹਿਲੀ ਵਾਰ ਅਸੀ ਪਟ ਪ ਹਾਂ ਜ ਫੋਨ ਪ ਸਾਡਾ ਫੋਨ ਖਰਾਬ ਹੋਟਤੀ ਡਰਗਾ ਪੈਂਟ ਅਸੀਂ ਕਰਤੀ ਡਰ ਚ ਲਾਂਗੇ ਹਾਂੇਸੀਂ ਫੋਨ ਠੀਕਡ ਹਾਂ ਬਸ ਇਹੀ ਚੀਜ਼ਾਂ ਤੋਂ ਤਾਂ ਡਰ ਲੱਗਦਾ ਨਾ ਹ ਇਹਨਾਂ ਚੀਜ਼ਾਂ ਤੋਂ ਤਾਂ ਡਰ ਲ ਕ ਡਿਲੀਵਰੀ ਤੇ ਚਲੋ ਸਹੀ ਹੁੰ ਪਹਿ ਮੰਗਦੇ ਆ ਨਾ ਉਹ ਨੀ ਮੈਨੂੰ ਯਕੀਨ ਜਿਹ ਪਹਿਹਿੰ ਪਟ ਕ ਕਰਨਾ ਉਹ ਨੀ ਮੈਨੂੰ ਪਸੰਦ ਹੈ ਚਲੋ ਕੈਸ਼ ਨ ਡਿਲੀਵਰੀ ਤੇ ਠੀਕ ਹੈ ਵੀ ਚਲੋ ਆਈ ਤੇ ਕੈਸ਼ ਦੇ ਦਿੱਤਾ ਮ ਚਲੋ ਉਹ ਵੀ ਹੋਣਾ ਚਾਹੀਦਾ ਰਿਟਰਨ ਵੀ ਹੋਣਾ ਚਾਹੀਦਾ ਕਿਸੇ ਉਹ ਚੀਜ਼ ਹੀ ਨਹੀਂ ਨਿਕਲਦੀ ਜਿਹੜੀ ਚੀਜ਼ ਅਸੀਂ ਮੰਗਾਈ ਹੁੰਦੀ ਹੈ ਕਿਉਂਕਿ ਦੇਖਣ ਚ ਕੁਛ ਹੋਰ ਲੱਗਦਾ ਦੀ ਹੈ ਮੈਂ ਆਪਣੇ ਬੱਚੇ ਨੇ ਕੱਪੜੇਗਵਾਏ ਸੀ ਵਾਰ ਵਾਰ ਕੋਈ ਬੁਕ ਮੰਗਣੀ ਸੀ ਹਾਂ ਰ ਰਿਟਰਨ ਨ ਹੋ ਸਕ ਤੇ ਮੈਂ ਮੰਗਤੀ ਹਾਂ ਜੋ ਬੁਕ ਆ ਗ ਕੋ ਹੋਰ ਲ ਮੇ ਕਿਸਮ ਮੇ ਕੋ ਪ ਉਹ ਹੀ ਨਾ ਇਹ ਪਤਾ ਕੀ ਨਲਾਈਨ ਤੇ ਅਸੀਂ ਗਲਤੀ ਨਾਲ ਵੀ ਕੁਛ ਲੈ ਲੈ ਲਈਏ ਤੇ ਉਹ ਸਾਨੂ ਭੁਗਤਣਾ ਪੈਂਦਾ ਜੇ ਅਸੀਂ ਬਾਈ ਚਾਂਸ ਬਾਜ਼ਾਰ ਜਾਂਦੇ ਆ ਸਾਡੇ ਕੋਲ ਗ਼ਲਤੀ ਨਾਲ ਕੁਛ ਆ ਗਿਆ ਤੇ ਅਸੀਂ ਨੂੰ ਵਾਪਿਸ ਕਰਾ ਸਕਦੇ ਆ ਅਸੀਂ ਬੋਲ ਸਕਦੇ ਹਾਂ ਵੀ ਸਾਨੂੰ ਇਹ ਚੀਜ਼ ਨੀ ਚਾਹੀਦੀ ਸੀ ਸਾਡੇ ਕੋਲ ਗ਼ਲਤੀ ਨਾ ਚਲੇ ਗਈ ਜਿਹੜੇ ਬੰਦੇ ਸਾਨੂੰ ਇਹ ਦੇ ਦਿਓ ਔਨਲਾਈਨ ਚ ਕਈ ਵਾਰੀ ਇਹ ਚੀਜ਼ਾਂ ਨਹੀਂੀ ਹੁੰਦੀਆਂ ਕਈ ਵਾਰੀ ਸਾਨੂੰ ਇਹਦਾ ਨਾ ਨੁਕਸਾਨ ਭੁਗਤਣਾ ਪੈਂਦਾ ਇਹ ਜੀ ਮੈਂ ਕ ਤੁਸੀ ਕੱਪੜੇ ਲੈਣੇ ਆਾਨਥ ਵਥ ਥੋੜਾ ਹੋ ਜਾਂਦਾ ਤੁਵ ਨਹੀਂ ਅੱਜ ਦੇ ਟਾਈਮ ਚ ਨਲਾਈਨ ਦਾ ਬਹੁਤ ਫਾਇਦਾ ਵੀ ਹੋ ਗਿਆ ਜਿਵੇਂ ਘਰ ਕੋਈ ਅਚਾਨਕ ਪ੍ਰਾਹਣੇ ਆ ਜਾਣ ਕੁਛ ਆ ਜਾਣ ਅਸੀਂ ਦਵਾ ਦਾ ਡਰ ਕਰਕੇ ਦਸ ਮਿੰਟ ਚ ਚੀਜ਼ ਚਲੋ ਆ ਜਾਂਦੇ ਆ ਕੋਈ ਟੈਂਸ਼ਨ ਨਹੀਂ ਹੁੰਦੀ ਇਹ ਚੀਜ਼ ਹੈ ਬਸ ਟੈਨਸ਼ਨ ਮੁਕਾ ਦਿੱਤੀ ਦੀ ਏ ਔਨਲਾਈਨ ਨੇ ਥੋੜੀ ਨਾ ਰਾਤੀ ਚਾਹੇ ਕੋਈ ਬਦ ਸਾਡੀ ਵਾਰੀ ਹੁੰਦੀ ਸਕੂਲ ਮੈਪ ਲੈ ਕੇ ਜਾਣਾ ਹੁੰਦਾ ਰਾ ਯਾਦ ਆਦਾੂ ਮੈ ਅਜ ਕਲ ਬ ਨੂੰ ਰਾ ਹਾਂਜੀ ਉਹ ਸਵੇਰੇ ਸਕੂਲ ਜਾਣ ਤੋਂ ਪਹਲੇ ਮੰਗਾ ਲਿਆਹਜੀ ਹ ਕੋਈ ਵੀ ਚੀਜ਼ ਆ ਜਾਂਦੀ ਦ ਮਿੰਟ ਚ ਆ ਜਾਂਦੀ ਕਾਰ ਬਸ ਇਹ ਚੀਜ਼ ਹੋ ਗਈ ਕੋਈ ਟੈਂਸ਼ਨ ਨ੍ਹੀਂ ਅੱਧੀ ਰਾਤੀ ਭੁੱਖ ਲੱਗੀ ਰੋਟੀ ਹੁਣ ਗ ਹੋਰ ਕੀ ਕੁੱਛ ਖਾਣ ਨੂੰ ਜੋ ਮਰਜੀ ਮੰਗਾਲੋ ਬੱਚੇ ਵੀ ਫਿਰ ਕਈ ਵਾਰੀ ਬੱਚੇ ਵੀ ਆਲਸ ਕਰ ਜਾਂਦੇ ਮੰਮੀ ਅਸੀਂ ਨੀ ਜਾਣਾ ਮੰਗ ਲੋ ਔਨਲਾਈਨ ਮੰਗ ਲੋ ਅਸੀਂ ਨ ਵੈਸੇ ਵੀ ਹੁਣ ਜਿਸ ਹਿਸਾਬ ਨਾਲ ਗਰਮੀ ਹੋਣ ਵੈਸੇ ਮੈਨੂੰ ਲੱਗਦਾ ਜ਼ਿਆਦਾ ਔਨਲਾਈਨ ਹੀ ਕੰਮ ਚੱਲਣਾ ਗਰਮੀ ਚ ਬਾਹਰ ਜਾਣਾ ਹੀ ਨੀ ਕਿਸੇ ਨੇ ਮਨ ਹੀ ਨੀ ਕਰਨਾ ਆਪਣਾ ਹੀ ਨੀ ਮਨ ਕਰਨਾ ਨਾ ਭੇਜਣ ਨੂੰ ਨਾ ਹ
ਉੱਥੇ ਮਤਲਬ ਗਿਨਵੇਂ ਕੋਈ ਚਾਰ ਪੰਜ ਲੋਕੀ ਬੈਠੇ ਹੋਏ ਸੀ ਤੇ ਇੰਨੇ ਜਿਹੜੇ ਲੋਕੀ ਬੈਠੇ ਸੀ ਉਹਨਾਂ ਦੇ ਔਡਰ ਨਹੀਂ ਸੀ ਲੱਗਦੇ ਪਏ ਜਿੰਨੇ ਉਹਨਾਂ ਨੂੰ ਓਨਲਾਈਨ ਡਰ ਆਈ ਜਾ ਰਹੇ ਸੀ
ਚੀਜ਼ ਹੈ ਨਾ ਹਾਂ ਬ ਔਨਲਾਈਨ ਬਸ ਘਰ ਬੈਠੇ ਸਬ ਨੂੰ ਆ ਰਹੀ ਏ ਚੀਜ--ਦੋ ਮਿੰਟ ਚ ਦੋ ਆਰਡਰ ਪੈਕ ਹੁੰਦੇ ਵਿੱਚ ਨਵੇਂ ਆਰਡਰ ਆਈ ਜਾ ਰਹੇ ਸੀ। ਹਾਂਜੀ ਹਾਂ--ਜਿਹੜੇ ਲੋਕੀ ਉੱਥੇ ਬੈਠਦੇ ਸੀ ਓਹਨਾ ਦਾ ਆਰਡਰ ਨਹੀਂ ਸੀ ਲਗਦਾ ਪਿਆ। ਬਸ ਆਨਲਾਈਨ ਆਰਡਰ ਲੱਗੀ ਜ ਰਹੇ ਪਹਿਲੇ ਤੋਂ। ਹਾਂ ਹਾਂ--ਨਵੇਂ ਹੋਰ ਆਈ ਜਾ ਰਹੇ ਸੀ ਓ ਬਸ ਫੇਰ ਆਨਲਾਈਨ ਦਾ ਏ ਆ ਨਾ ਟਾਈਮ ਤੇ ਚੀਜ਼ ਪਹੁੰਚਣੀ ਟਾਈਮ ਤੇ ਚੀਜ਼ ਪਹੁੰਚੇਗੀ ਤੇ ਅਗਲਾ ਆਰਡਰ ਹੋਏਗਾ ਨਾ।
ਭਾਵੇਂ ਔਨਲਾਈਨ ਹੋ ਜਾਂ ਔਫਲਾਈਨ
ਉਹ ਤੇ ਹੈ ਫੇਰ ਹੂੰ ਉਹ ਤੇ ਫ਼ਾਇਦਾ ਹੈ। ਸਗੋ ਆਨਲਾਈਨ ਵਾਲੇ ਦੀ ਜਾਂਦਾ ਪਬਲੀਸਿਟੀਹੋ ਜਾਂਦੀ ਹੈ ਜਿਹੜੇ ਔਫਲਿਨੇ ਰਖਵੰਦੇ ਉਹ ਤੇ ਆਉਂਦਾ ਹੀ ਏ--ਹਾਂਜੀ। ਹੋਰ ਕਈ ਲੋਕੀ ਕਈ ਲੋਕੀ ਨਵੀ ਨਵ ਜਦੋਂ ਟ੍ਰਾਈ ਕਰਦੇ ਆ ਮਲਬ ਇਹ ਦਾ ਟ੍ਰਾਈ ਕਰਕੇ ਵੇਖੀਏ ਇਹਨੇ ਦੇ ਅਸੀਂ ਬੜੀ ਦੇਰ ਖਾਧਾ ਅੱਜ ਕੱਲ ਚੱਲ ਪਿਆ ਕਰਨਦਾ ਸਾਡੇ ਵੀ ਬੜਾ ਕੰਮ ਚਲ ਰਿਹਾ ਏ ਚੱਲੋ ਓਹੀ ਨਾ ਹੁਣ ਹਨਾਂ ਬੜਾ ਬਹੁਤ ਚੇਂਜ ਹੋ ਗਿਆ ਲਾਈਫ ਹਾਂਜੀ ਹਾਂਜੀ। ਹਾਂਜੀ। ਵਾਜ਼ ਉਹ ਤਾਂ ਪਿੱਛੋਂ ਪ੍ਰੋਬਲਮ ਹੋਏਗੀ ਨਾ ਕੋਈ ਤੱਦ ਕੱਟ ਰਹੀ ਹੋਏਗੀ। ਤੁਸੀਂ ਉੰਝ ਮਤਲਬ ਜਿਆਦਾਤਰ ਕਿ ਤੁਸੀਂ ਉੰਝ ਜਿਆਦਾ ਤਰ ਕਿਹੜੀ ਸ਼ੋਪਿੰਗ ਕਰਦੇ ਹੋ ਔਨਲਾਈਨ ਕਰ ਦਿਓ ਜਾਂ ਔਫਲਾਈਨ ਅਸੀ ਮਤਲਬ ਹੈ ਜੇ ਇੱਥੇ ਕੋਈ ਕੱਪੜੇ ਬਜਾਰੋ ਨਹੀਂ ਮਿਲਦੇ ਮਤਲਬ ਜਾਦੇ ਫੋਨ ਤੋਂ ਪਸੰਦ ਆਉਂਦੇ ਫੋਨ ਚੋ ਮੰਗਾਲੇ ਨਹੀਂ ਤੇ ਖਾਂ ਪੀਣ ਦੇ ਚਾਦਰ ਪਾ ਹੀ ਦੀਨੇ ਅ ਆਨਲਾਈਨ ਤੁਸੀਂ ਜ਼ਿਆਦਾ ਔਨਲਾਈਨ ਕਰਦੇ ਬਾਕੀ ਕੋਈ ਚੀਜ਼ ਕੋਈ ਜਿਹੜੀ ਚਾਹੀਦੀ ਹੋਏ ਉਹ ਤੁਸੀਂ ਕਰ ਲੈਂਦੇ ਓ ਹਾਂ ਕਦੀ ਕਦੇ ਬਾਜ਼ਾਰੋਂ ਕੋਈ ਚੀਜ਼ ਨਾ ਮਿਲਦੀ ਹੋਵੇ ਤੇ ਮੰਗਾਲੀ ਹਜੀ ਹਾਂ ਠੀਕ ਹੈ ਕਈ ਵਾਰੀ ਹੁੰਦਾ ਨਾ ਚੀਜ਼ ਜਿਹੜੀ ਅਸੀਂ ਔਨਲਾਈਨ ਵੇਖਦੇ ਹਾਂ ਉਹ ਬਾਜ਼ਾਰ 'ਚ ਨਹੀਂ ਮਿਲਦੀ ਤੇ ਫਿਰ ਅਸੀਂ ਲੈਂਨੇ ਆ ਹਾਂ। ਆ ਮੇਰਾ ਛੋਟਾ ਟਾ ਬੇਟਾ ਵੀ ਇਹਨਾਂ ਵੀ ਬਸ ਕੋਈ ਨਾ ਕੋਈ ਚੀਜ਼ ਵੇਖ ਲਏਗਾ ਕੋਈ ਨਾ ਕੋਈ ਤੇ ਮੈਂ ਬੋਲਾਂਗੀ ਇਹੀ ਚੱਲ ਬਾਜ਼ਾਰ ਜਾਵਾਂਗੇ ਪਰ ਉਹ ਚੀਜ਼ ਬਾਜ਼ਾਰ ਨੀ ਨਜ਼ਰ ਆਉਂਦੀ ਜੋ ਅਸੀਂ ਇਹਦੇ ਚ ਦੇਖ ਲ ਹਾਂ ਨਾ ਕਈ ਵਾਰੀ ਕਈ ਵਾਰੀ ਨਹੀਂ ਮਿਲਦੀ ਕੁੱਛ ਚੀਜ਼ਾਂ ਹੀ ਉਹਨਾਂ ਨੇ ਐਸੀਆਂ ਸਾਈਟਸ ਤੇ ਪਾਈ ਦੀਆਂ ਹੁੰਦੀਆਂ ਜਿਹੜੀਆਂ ਬਾਜ਼ਾਰ'ਚ ਨਜ਼ਰ ਨਹੀਂ ਆਉਂਦੀਆਂ ਉਹ ਵੀ ਕੋਈ ਨਾ ਕੋਈ ਆਪਣੇ ਸਕੂਲ ਦੇ ਵੇਖਦਾ ਰਹਿੰਦਾ ਕੋਈ ਪੈਨਸਿਲ ਬੋਕਸ, ਕੋਈ ਵਾਟਰ ਬੋਟਲ ਕਿਸ ਤਰ੍ਹਾਂ ਦੀਆਂ ਅੱਜ ਕੱਲ੍ਹ ਨਵੇਂ ਨਵੇਂ ਸਟਾਈਲ 'ਚ ਚੱਲਦੀਆਂ ਹਰ ਤਰ੍ਹਾਂ ਦੇ ਕੋਈ ਗੈਜਟ ਬਣਿਆ ਦਾ ਕੋਈ ਕਾਰਟੂਨ ਬਣੇ ਦੇ ਹ ਬੱਚਿਆਂ ਨੂੰ ਬਈ ਅੱਛੀਆਂ ਲੱਗਦੀਆਂ ਏ ਉਹ ਬਸ ਉਹ ਪਿੱਛੇ ਲੱਗ ਜਾਂਦਾ ਹਮ ਅੱਜ ਕੱਲ ਉਹ ਡਬਲ ਵਾਟਰ ਬੋਟਲ ਇੱਕ ਚੱਲੀ ਦੀ ਹੈ ਇੱਕ ਸਾਈਡ ਤੇ ਕੁਝ ਪਾਣੀ ਚਪਲ ਪਾਣੀ ਪਾਓ ਇੱਕ ਸਾਈਡ ਦੇ ਕੁਛ ਬਣਾ ਦੋ ਕਹਿਗਾ ਮੰਮਾ ਮੈਨੂੰ ਇੱਕ ਸਾਈਡ ਦੇ ਪਾਣੀ ਦੇਣਾ ਇੱਕ ਸਾਈਡ ਤੇ ਗਲੂਕੋਜ ਪਾ ਦੇਣਾ ਉਹ ਡਬਲ ਵਾਟਰ ਬੋਟਲ ਫ ਵਆ ਬੰ ਦੋ ਬੋਤਲਾਂ ਲੈ ਜਾ ਬ ਦੋ ਬੋਤਲਾਂ ਪਾ ਦੀੁੰ ਉਹੀ ਨਾ ਮੈਂ ਕਿਹਾ ਤੇਰਾ ਬੈਗ ਹੈ ਵੀ ਫਿਰ ਹੋਰ ਹੈ ਵੀ ਹੋ ਜਾਏਗਾ ਬੱਚੇ ਨੀ ਨਾ ਸਮੇਝ ਦੇ ਬੱਚਿਆਂ ਨੂੰ ਬਸ ਉਹ ਅੱਛੀ ਹੀ ਲੱਗਦੀ ਹੈ ਨਾ ਬਸ ਓਦਾ ਕਾਰਟੂਨ ਸਟਲ ਵਆ ਬਣਯਖੂਲ ਲੈ ਹ ਬ ਲ ਬਨ ਵ ਲ ਲਈ ਦਿਓ ਡਬਲ ਬੋਟਲ ਹ ਕਪੀ ਟਾਈਪ ਬਣੀ ਦੀ ਹ ਮਤਲਬ ਇੱਕ ਤੇ ਦੋ ਬੋਤਲਾਂ ਉਹਨਾਂ ਨੇ ਸੈਟ ਕੀਤੀ ਸੀ ਹਨਾ ਬਸ ਉਹਰ ਲੈ ਮਗਰ ਲੱ ਲੈ ਮਤਾ ਕਿ ਦੇਖ ਲਾਂਗੇ ਚਲੋ ਜੋ ਦੇਖਾਂਗੇ ਜੋ ਠੀਕ ਲੱਗੇਗੀ ਲੈ ਲਾਂਗੇ ਹਾਂਜੀ
ਤੁਸੀਂ ਕਿੱਥੋਂ ਮੰਗਵਾਉਂਦੇ ਹੋ ਜ਼ਿਆਦਾਤਰ ਸਮਾਨ
ਅਸੀਂ ਵੈਸੇ ਮੈਂ ਤੇ ਜ਼ਿਆਦਾਤਰ ਵੈਸੇ ਫਲਾਈਨ ਤੋਂ ਹੀ ਕਰੀ ਆ ਪ੍ਰੈਫਰ ਨਲਾਈਨ ਕਦੇ ਜਿਵੇ ਬੜੀ ਨਹੀਂ ਜਾ ਸਕਦੇ ਜਲਦੀ ਚੀਜ਼ ਚਾਹੀਦੀ ਹੈ ਸਮ ਨਹੀਂ ਜਾਇਆ ਜਾ ਰਿਹਾ ਬਾਜ਼ਾਰ ਤੇ ਫਰ ਲੈਂਦੇ ਆ
ਜੇ ਤਾਂ
ਜ ਚੀ ਵਆ ਮਿਲ ਪੈ ਪੋਟਰਗ ਕੋ ਛੇ ਸਾਲ ਹੋ ਚਦਾ ਬੁ ਸ ਖਰਾਬੀ ਨ ਬਾਦ ਲਗਾਰ ਚ ਹਜੀ ਠੀਕ ਆੀ ਬਹੁਤ ਬਤ ਵਧੀ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਹਾਂਜੀ ਤੁਸੀਂ ਮੇਰੇ ਨਾਲ ਗੱਲਬਾਤ ਕੀਤੀ